ਹੈਲੋ ਹਾਂਜੀ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
ਕੀ ਹਾਲ ਆ?
ਵਧੀਆ ਏ ਤੁਸੀਂ ਸੁਣਾਓ?
ਮੈਂ ਠੀਕ ਹਾਂ ਹੋਰ ਨਵੀਂ ਤਾਜੀ?
ਬਸ ਵਧੀਆ ਹੋਰ ਕੀ ਕਰਦੇ ਸੀ ਫਲ ਫਰੂਟ ਖਾ ਰਹੇ ਸੀ।
ਖਾਣਾ ਖੁਣਾ ਖਾਇਆ? ਏਧਰ ਬੈਠੇ ਸੀ ਬੱਚੇ ਨਨੂੰ ਗੁਰਮੇਰ ਵੀ ਸਾਰੇ ਹੋਣੇ ਗਏ ਨੇ ਘਰ
ਅੱਛਾ ਅੱਛਾ
ਉੱਪਰ
ਹਾਂਜੀ
ਏਸੀ ਅਸੀ ਏਸੀ ਉੱਪਰ ਲਗਾ ਲਿਆ ਨਾ ਹੁਣ।
ਅੱਛਾ ਅੱਛਾ
ਥੱਲੇ ਨੀ ਹੋਣ ਹੈਗਾ ਹੁ ਹੁਣ ਉੱਤੇ ਲਗਾਇਆ ਥੱਲੇ ਕੋਈ ਹੈ ਨਹੀਂ ਸੀ ਨਾ ਕੋਈ ਸਿਸਟਮ ਨੀਚੇ ਲਗਾਣ ਦਾ।
ਅੱਛਾ ਅੱਛਾ
ਤੋ ਕਿਉਂਕਿ ਉੱਤੇ ਪੱਖਾ ਜੇੜਾ ਲਾਣਾ ਹੁੰਦਾ ਆ ਉਹ ਫਿਰ ਹੁਣ ਉ ਉਤਾਰ ਤਾ ਸੀ ਜਦੋਂ ਮਿਸਤਰੀ ਲੱਗੇ ਸੀ। ਫਿਰ ਹੁਣ ਪੰਦਰਾਂ ਕੁ ਦਿਨ ਹੋ ਗਏ ਨੇ ਏਸੀ ਉੱਤੇ ਹੀ ਚੱਲਦਾ ਹੁਣ।
ਤੇ ਫਿਰ ਦਰਵਾਜ਼ੇ ਤੁਸੀਂ ਕਹਿ ਰਹੇ ਸੀ ਦਰਵਾਜ਼ੇ ਲਾਗ ਗਏ ਨੇ?
ਦਰਵਾਜ਼ੇ ਲੱਗਣਗੇ ਪਰਸੋਂ?
ਅੱਛਾ ਅੱਛਾ ਸੰਡੇ ਕੈ ਰਹੇ ਸੀ ਤੁਸੀ ਤੇ?
ਆਹੋ ਮਿਸਤਰੀ ਆਇਆ ਕੈਂਦਾ ਪਰਸੋਂ ਸਾਰੇ ਕੰਪਲੀਟ ਹੋ ਜਾਣਗੇ ਨਾ।
ਅੱਛਾ ਅੱਛਾ
ਅਤੇ ਉਹ ਫਿਰ ਹੁਣ ਥੱਲੇ ਤੇ ਆਪਾਂ ਕੂਲਰ ਹੀ ਲਾਇਆ ਉੱਤੇ ਏ ਸੀ ਚੱਲਦਾ। ਤਧੇ ਨੀ ਤੇ ਮੈਂ ਆਂਦੀ ਕਿਉਂ ਸਾਡਾ ਥੱਲੇ ਸਗੋਂ ਜ਼ਿਆਦਾ ਠੰਡ ਹੈ।
ਹਾਂਜੀ ਆਜ ਤ ਵੈਸੇ ਵੀ ਬੜੀ ਗਰਮੀ ਸੀ ਬੋਤ ਜਾਦਾ।
ਬੜੀ ਗਰਮੀ ਸੀ ਅੱਜ ਤ ਬੋਤ ਜ਼ਿਆਦਾ ਹੁਣ ਤੇ ਕੂਲਰ ਵੀ ਇੰਨੀ ਪੈਲਾਂ ਤਾਂ ਕੂਲਰਾਂ ਦੀ ਠੰਡੀ ਹਵਾ ਲੱਗਦੀ ਸੀ ਹੁਣ ਨੀ ਲੱਗਦੀ ਇੰਨੀ ਠੰਡੀ ਹਵਾ।
ਹਾਂਜੀ
ਤੇ ਓ ਤੁਆਡਾ ਹੈਗਾ ਤੁਆਡਾ ਲੱਗਾ ਏ ਸੀ?
ਨਾ, ਸਾਡੇ ਕੂਲਰ ਹੈਗਾ।
ਅੱਛਾ, ਚਲੋ ਕੂਲਰ ਵੀ ਵਧੀਐ। ਤੇ ਮੈਂ ਅਸੀ ਕੂਲਰ ਤਾਂ ਹੁਣ ਤਾਂ ਕੂਲਰ ਈ ਚਲਾ ਰੇ ਆ ਅਜੇ ਵੀ ਅੱਜ ਚੱਲਦਾ ਪਿਆ ਥੱਲੇ।
ਹਾਂਜੀ, ਨਾਲੇ ਸਾਡਾ ਨਾ ਹਜੇ ਮਤਲਬ ਥੋੜਾ ਨਵਾਂ ਈ ਏ ਕੂਲਰ ਤੇ ਫੇਰ ਪਾਪਾ ਜਿਵੇਂ ਬਰਫ਼ ਵਗੈਰਾ ਪਾ ਦਿੰਦੇ ਨੇ ਤੇ ਠੰਡਾ ਪਾਣੀ ਤੇ ਬੜੀ ਵਧੀਆ ਹਵਾ ਦੇਂਦਾ ਐ।
ਹਾਂ ਹਾਂ। ਚਲੋ ਵਧੀਆ ਐ ਸੋ ਏ ਸੀ ਵੀ ਬਿਮਾਰੀ ਦੇ ਘਰ ਈ ਨੇ।
ਹਾਂਜੀ ਆ ਤੇ ਹੈ ਈ ਏ।
ਤੇ ਕੂਲਰ ਦੇ ਫੇਰ ਕੂਲਰ ਦਾ ਕੋਈ ਡਰ ਨਈ ਕੂਲਰ ਦੇ ਅਸੀਂ ਉੱਤੇ ਇੱਕ ਹਿਕ ਕਮਰੇ 'ਚ ਕੂਲਰ ਈ ਲਾਵਾਂਗੇ। ਤੁਆਡੇ ਸਾਮਣੇ ਕਮਰੇ ਆ ਨਾ?
ਹਾਂਜੀ ਹਾਂਜੀ।
ਕੂਲਰ ਤੁਆਡੇ ਸ ਮਤਲਬ ਤੁਆਡੇ ਘਰ ਦੇ ਪਿਛਲੇ ਪਾਸੇ ਸਾਡਾ
ਹਾਂਜੀ, ਹਾਂਜੀ ਵਿੰਡੋ ਵਾਲਾ ਹਾਂਜੀ।
ਵਿੰਡੋ ਵਾਲਾ ਤੇ ਓਧਰ ਆਪਾਂ ਕੂਲਰ ਈ ਲਾਵਾਂਗੇ ਤੇ ਇੱਧਰ ਇਸ ਕਮਰੇ 'ਚ ਇੱਧਰ ਆਪਾਂ ਏ ਸੀ ਲਾਇਆ‌। ।
ਹਾਂਜੀ ਠੀਕ ਏ ਫੇਰ।
ਨਾਲੇ ਨਾ ਇਧਰੋਂ ਗਲੀ ਚੋ ਠੰਡੀ ਹਵਾ ਆਏ ਕਰੇਗੀ ਫੇਰ।
ਹਾਂ ਜੀ ਐ ਤੇ ਹੈ ਈ ਐ।
ਹਾਂ। ਹੋਰ ਖਾਣਾ ਖਾ ਲਿਆ? ਪਤਾ ਕੀ ਐ ਹੈ ਤੇ ਖੁੱਲਾ ਏ ਬੜਾ ਵਧੀਆ ਖੁੱਲਾ ਐ ਪਰ ਹੁਣ ਜਿਵੇਂ ਖਿੜਕੀ ਕਿਆਂ, ਦਰਵਾਜ਼ੇ ਲੱਗ ਜਾਣਗੇ, ਸ਼ੀਸ਼ੇ ਲੱਗ ਜਾਣਗੇ ਤੇ ਫਿਰ ਓੰਜ ਹਵਾ ਤੇ ਆਏ ਕਰੇਗੀ ਐਸੀ ਗੱਲ ਨੀ ਹੈਗੀ ਦਰਵਾਜ਼ੇ ਖੋਲ੍ਹ ਦੋ ਤੇ ਹਵਾ ਆਏ ਕਰੇਗੀ।
ਹਾਂਜੀ।
ਇੱਧਰ ਉੱਧਰ ਹਵਾ ਕਰੋਸ ਹੋਣੀ ਚਾਈਦੀ ਏ ਵੈਸੇ।
ਹਾਂਜੀ ਹਾਂ।
ਜੇ ਜਿੜਾ ਫੇਰ ਬਥੇਰੀ ਠੰਡੀ ਆ ਹੁਣ ਅੱਗੋਂ ਬਾਰਿਸ਼ਾਂ ਹੋ ਜਾਣੀਆਂ ਨੇ ਮੌਸਮ ਚੇਂਜ ਹੋ ਜਾਣਾ। ‌।
ਹਾਂਜੀ ਐ ਤੇ ਹੈਈ ਬਸ ਤੁਆਨੂੰ ਨਾ ਥੋੜ੍ਹੀ ਬਸ ਗਰਮੀ ਚ ਹੋਏਗੀ ਦਿੱਕਤ ਗਰਮੀ ਜ਼ਿਆਦਾ ਲੱਗ ਗੇ ਜਿਵੇਂ ਉੱਪਰ ਬਾਕੀ ਤੇ ਠੀਕ ਬਾਕੀ ਤੇ ਸਰਦੀਆਂ ਵੀ ਲੰਘ ਜਾਣਗੀਆਂ ਤਾਡੀ ਵਧੀਆ ਬਰਸਾਤਾਂ ਵੀ।
ਹਾਂ। ਗਰਮੀ ਤੇ ਵੇਖੋ ਥੱਲੇ ਵੀ ਗਰਮੀ ਏ ਉੱਤੇ ਵੀ ਗਰਮੀ ਏ ਗਰਮੀ ਕਿੱਥੇ ਨੀ ਹੈਗੀ।
ਹਾਂਜੀ ਐ ਤੇ ਹੈ ਬਸ ਕਿਆ ਜਾਂਦਾ ਨਾ ਕਿ ਉੱਪਰ ਜਿਵੇਂ ਜਿਆਦ
ਆਂ ਉੱਪਰ ਜਿਆਦਾ ਹੁੰਦੇ ਲੈਂਟਰ। ਕਿਤਾਬਾਂ ਥੱਲੇ ਤੇ ਸਾਨੂੰ ਪਤਾ ਵੀ ਨੀ ਲੱਗਦਾ ਕੂਲਰ ਨਾਲ ਠੰਡੀ ਹਵਾ ਹੁੰਦੀ ਥੱਲੇ ਕੂਲਰ ਦੀ।
ਹਾਂਜੀ ਹਾਂਜੀ।
ਖਿਆ ਦੀ।
ਐ ਤੇ ਹੈਈਏ ਹੁਣ ਐ ਚਾ ਚ ਚਾਚੀ ਨੇ ਵੀ ਬਣਾਇਆ ਨਾ ਉੱਪਰ ਤੇ ਬਿਲਕੁਲ ਥੱਲੇ ਇਨਾਂ ਦਾ ਵੀ ਠੰਡਾ ਹੋ ਗਿਆ ਵੇ।
ਹਾਂ ਉੱਤੇ ਆਲੇ ਕਮਰੇ ਸੜਦੇ ਨੇ ਤੇ ਥੱਲੇ ਆਲੇ ਠੰਡੇ ਰੈਂਦੇ ਨੇ।
ਹਾਂ।
ਕੋਈ ਨੀ, ਅੱਗੋਂ ਇਹਨਾਂ ਦੇ ਉੱਤੇ ਦੋ ਕਮਰੇ ਹੋਰ ਬਣਾ ਦਵਾਂਗੇ, ਜਾਂ ਟੈਲ ਲਾ ਦਵਾਂਗੇ ਉੱਤੇ ਫਰ ਕੀ
ਹਾਂਜੀ।
ਕੁਛ ਨਾ, ਕੁਛ ਤਾਂ ਕਰਾਂਗੇ।
ਹਾਂਜੀ, ਟਹਿਲ ਨਾਲ ਵੀ ਕਾਫ਼ੀ ਫਰਕ ਪੈ ਜਾਂਦਾ ਵੈਸੇ ਤੇ।
ਆਹ ਇਹ ਤਾਂ ਜੋਤੀ ਆਰਾਂ ਨੇ ਟਹਿਲ ਲਵਾਈ ਉੱਤੇ, ਮਿੱਟੀ ਪਾ ਕੇ ਨਾ ਉੱਤੇ ਟਹਿਲ ਲਾ ਦਿੰਦੇ ਨੇ।
ਸਾਡੇ ਰੂਮ, ਦੇ ਉੱਪਰ ਵੀ ਲੱਗੀ ਦੀ ਹੈ ਸਿਰਫ।
ਤੁਹਾਡੇ ਫਿਰ ਫ਼ਰਕ ਹੋਣਾ ਹੀ ਹੈ।
ਹਾਂਜੀ ਹੈਗਾ ਹੈ ਮਤਲਬ, ਐਜ਼ ਕੰਪੇਅਰ ਟੂ ਕਿਚਨ, ਕਿਚਨ 'ਚ ਜ਼ਿਆਦਾ ਗਰਮੀ ਹੁੰਦੀ, ਰੂਮ 'ਚ ਠੀਕ ਹੈ ਥੋੜ੍ਹੀ।
ਕਿਚਨ 'ਤੇ ਸਾਰਿਆਂ ਦੇ ਹੁੰਦੀ।
ਨਹੀਂ ਨਹੀਂ ਮਤਲਬ, ਜਿਵੇਂ ਕਿਚਨ ਦੇ ਉੱਪਰ ਟਾਇਲ ਨਾ ਲੱਗੀ ਰਹੀ ਤੇ ਰੂਮ ਤੇ ਲੱਗੀ ਦੀ ਹੈ ਤੇ ਇਸ ਕਰਕੇ, ਰੂਮ ਠੰਡਾ ਸਾਡਾ ਥੋੜਾ
ਤੇ ਕਿਚਨ ਤੇ ਵੀ ਲਾ ਲਓ।
ਬਸ ਹੁਣ, ਇੱਕੋ ਵਾਰੀ ਲੱਗਣਗੀਆਂ ਸਾਰੀਆਂ ਕੱਠੀਆਂ
ਹਾਂ। ਸਗੋਂ ਜਿੱਥੇ ਤੁਹਾਡਾ ਡਰਾਇੰਗ ਰੂਮ, ਜਿਵੇਂ ਦਾ ਬਾਹਰ ਬਣਾਇਆ ਉੱਚਾ ਜਿੱਥੇ ਪੌੜੀਆਂ ਚੜਾਈਆਂ ਨੇ, ਇੱਥੇ ਤੁਹਾਡੇ ਘੱਟ ਲੱਗਦੀ ਹੋਣੀ ਹੈ ਨਾ ਗਰਮੀ ਉੱਚੀ ਛੱਤ
ਆਂ ਹਾਂ ਇੱਥੇ ਬੜੀ ਘੱਟ ਲੱਗਦੀ ਹੈ, ਠੰਡੀ ਹਵਾ ਆਂਦੀ ਹੈ ਇੱਥੇ
ਨਾਲ਼ੇ ਉੱਚੀ ਹੈ ਨਾ, ਛੱਤ
ਤੇ ਅਸੀਂ ਅੰਦਰ ਸੌਂਦੇ ਹੀ ਨੀ, ਅਸੀਂ ਤੇ ਬਾਹਰ ਹੀ ਸੌਂਦੇ ਹਾਂ।
ਅੱਛਾ ਇਥੇ ਸੌੰਦੇ ਉਹ, ਪੌੜੀਆਂ ਕੋਲ ਡਰਾਇੰਗ ਰੂਮ 'ਚ
ਹਾਂਜੀ ਥੱਲੇ, ਕਦੀ ਥੱਲੇ ਵੀ ਵਛਾਈ ਕਰਕੇ, ਕਦੀ ਮੰਜੇ ਵੀ ਵਛਾ ਲੈਂਨਦੇ ਆਂ, ਜਿਵੇਂ ਸਹੀ ਲੱਗੇ।
ਅੱਛਾ -ਅੱਛਾ, ਠੀਕ। ਵਧੀਆ ਸਗੌਂ, ਨਾਲੇ ਬਾਹਰ ਹਵਾ ਹੁੰਂਦੀ, ਕੂਲਰ ਬਾਹਰਲ ਬ ਬਾਹਰਲੇ ਪਾਸਿਓ ਕੂਲਰ ਲਾਇਆ ਹੋਵੇ ਨਾ ਗੇਟ ਵਾਲੇ ਪਾਸਿਓ, ਬੜੀ ਠੰਡੀ ਹਵਾ ਆਂਦੀ।
ਹਾਂ ਉੱਥੇ ਹੀ ਲਾਣੇ ਆਂ, ਜਿੱਥੇ ਜਾਲੀ ਵਾਲਾ ਦਰਵਾਜ਼ਾ ਨਾ ਤੇ ਕਿਉਂਕਿ ਤਾਜ਼ਾ ਪਾਣੀ ਵੀ ਭਰ ਦਿੰਦੇ ਨੇ ਬਰਫ਼ ਵੀ, ਫੇਰ ਠੰਡਾ ਹੀ ਆਉਂਦਾ ਕਾਫ਼ੀ ਠੰਡੀ ਆਉਂਦੀ ਹੈ ਹਵਾ
ਅਸੀਂ, ਜਦੋਂ ਪਹਿਲਾਂ ਬੱਚੇ ਛੋਟੇ ਹੁੰਦੇ ਹਨਾ ਫੇੇਰ ਆਂਦੇ ਹੁੰਦੇ ਸੀ ਉਦੋਂ ਸਾਡੇ ਕੂਲਰ ਵੀ ਨਹੀਂ ਹੁਣੇ ਹੁੰਦੇ, ਨਾ ਸਾਬ ਲਾ ਲਾ ਤੇ ਰਾਤ ਨੂੰ ਜੇ ਲੈਟ ਚਲੇ ਜਾਣੇ ਨਾ, ਪੱਖੀਆਂ ਲੈ ਕੇ ਇੱਕ ਤੇਰੇ ਅੰਕਲ ਨੇ, ਇੱਕ ਮੈਂ ਸੀ, ਤੇ ਉਹਨਾਂ ਬੱਚਿਆਂ ਨੂੰ ਝਲ ਝਲ ਕੇ ਸਵਾਦੇ ਹੁੰਦੇ ਸੀ ਇਹ ਸੁ ਤੇ ਹੁੰਦੇ ਸੀ, ਤੇ ਆਪਾਂ ਝਲਦੇ ਹੁੰਦੇ ਸੀ।
ਹਾਂਜੀ, ਬਸ ਐਵੇਂ ਹੀ ਐ।
ਨੀਂਦ ਆਂਦੀ ਹੁੰਦੀ ਸੀ ਉਦੋਂ ਬੜੀ ਨੀਂਦ, ਆਪ ਵੀ ਡਿੱਗੀ ਦਾ ਹੁੰਦਾ ਸੀ ਉੱਥੇ, ਬੱਚਿਆਂ ਦੇ ਨਾਲ
ਹੂੰ- ਹੂੰ।
ਉਦੋਂ ਤੇ ਇਨਵਰਟਰ ਵੀ ਨਹੀਂ ਸੀ ਹੈਗੇ, ਤੇ ਜੇ ਲਾਈਟ ਗਈ ਹੈ ਤੇ ਸਾਰੀ ਸਾਰੀ ਰਾਤ ਲੈਟ ਨਹੀ, ਸਾਡੇ ਤਾਂ ਨਾ ਇੰਨਾ ਪ ਮਤਲਬ ਵੀ ਅਸੀਂ ਜੁਆਇੰਟ ਫੈਮਿਲੀ ਸੀ ਨਾ, ਜੋਤੀ ਹਰੀ ਤੇ ਆਪਾਂ
ਅੱਛਾ -ਅੱਛਾ।
ਅਤੇ ਥੱਲੇ ਅਸੀਂ ਬੜਾ ਵੀ, ਮਤਲਬ ਸਾਡੀਆਂ ਪੰਜ ਮੰਜੀਆਂ ਡਹਿੰਦੀਆਂ ਹੁੰੰਦੀਆ ਹੀ, ਦੋ ਸਾਡੀਆਂ, ਦੋ ਜੋਤੀ ਹੂਰਾਂ ਦੀਆਂ, ਤੇ ਇੱਕ ਜਗਤਾਰ ਉਹਦੀ, ਮਾਤਾ ਸਾਡੀੇ ਦੀ ਤੇ ਤਿੰਨ ਅਸੀਂ ਫਰਾਟੇ ਲਾਏ ਹੁੰਦੇ ਹਨ, ਇੱਕ ਇੱਧਰ, ਇੱਕ ਮਾਤਾ ਦਾ, ਇੱਕ ਜੋਤੀ ਜੀ ਰਾਂਦਾ ਤੇ ਅਸੀਂ ਆਪ ਓ ਆਪੋ ਤੋ ਡਬਲ ਦੋ ਮੰਜੀਆਂ ਦੀ ਇੱਕ ਮੱਛਰਦਾਨੀ ਆਉਂਦੀ ਹੁੰਦੀ-ਹੁੰਦੀ ਸੀ।
ਹਾਂਜੀ।
ਫੇਰ ਵਾਰੀ-ਵਾਰੀ ਕਦੀ ਅੰਕਲ ਨੇ ਝੱਲਣਾ ਜੇ ਲਾਈਟ ਚਲੇ ਜਾਣੀ ਕਦੀ ਮੈਂ ਝੱਲਣਾ। ਜੇ ਰਾਤ ਨੂੰ-ਜੇ ਰਾਤ ਨੂੰ ਮੀਂਹ ਆ ਗਿਆ, ਮੱਛਰ ਦਾਨੀਆ ਲਾ ਕੇ ਚਲੋ ਜੀ ਅੰਦਰ ਆਜੋ, ਆਏ ਹਾਏ। ਬੜਾ ਮੁਸ਼ਕਿਲ ਟਾਈਮ ਕਢਿਆ ਹੈ ਉਹ ਟਾਈਮ ਅੱਜ-ਕੱਲ੍ਹ ਤਾਂ ਮੁਸ਼ਕਿਲ ਹੈ ਹੀ ਨਹੀਂ, ਏ ਸੀ ਨੇ, ਕੂਲਰ ਨੇ ਬੱਚੇ ਪਾਲਣੇ ਔਖੇ ਨਹੀਂ।
ਹਾਂਜੀ, ਬਸ ਜਿਵੇਂ ਸਾਡੇ ਵੀ ਪਹਿਲੇ ਜਿਵੇਂ ਸਾਡਾ ਵੀ ਪਹਿਲੇ ਜਦੋਂ ਜੁਆਇੰਟ ਹੈਗਾ ਸੀ ਦਾਦੀ ਮੰਮਾ ਨਾਲ ਵਗੈਰਾ ਤੇ ਸਾਡਾ ਵੀ ਨੀ ਗਾ ਸੀ ਇਨਵੇਰਟਰ, ਫਿਰ ਅਸੀਂ ਵੀ ਜਿਵੇਂ ਲੈਟ ਜਾਂਦੀ ਸੀ। ਉੱਪਰ ਛੱਤ ਜਾਂਦੇ ਸੀ ਸੋਣ, ਫੇਰ ਪੱਖੀਆਂ ਚਲੇ ਮਤਲਬ ਛੱਤ ਤੇ ਵੀ ਨਾ ਸਾਡੇ ਮੱਛਰ ਬਤੇਰਾ ਹੁੰਦਾ ਸੀ।
ਮੱਛਰਦਾਨੀ ਤੋਂ ਬਿਨਾਂ ਨਹੀਂ ਸੁੱਤਾ ਜਾਂਦਾ।
ਹਾਂਜੀ, ਫੇਰ ਅਸੀਂ ਥੱਲੇ ਆਣਾ ਦੁਬਾਰਾ
ਪਰ ਮਜ਼ਾ ਬੜਾ ਆਉੰਦਾ, ਜੇ ਮੱਛਰਦਾਨੀ ਲਾ ਕੇ, ਕੂਲਰ ਲਾ ਕੇ ਬੰਦਾ ਸੁੱਤਾ ਹੋਵੇ ਨਾ। ਮਜ਼ਾ ਬੜਾ ਆਉਦਾ ਹੈ ਪੱਖਿਆਂ ਦੇ ਥੱਲੇ ਮੱਛਰਦਾਨੀ 'ਚ ਕਿਉਂਕਿ ਮੱਛਰ ਤੇ ਵੱਢਦੇ ਨੀ ਗੇ ਤੇ ਜਦੋਂ ਰਾਤ ਉਣ ਬਾਰਾਂ ਵਜੇ ਤੋਂ ਬਾਅਦ ਨਾ ਮੌਸਮ ਠੀਕ ਹੋ ਜਾਂਦਾ ਤੇ ਜੇ ਆਪਾਂ ਥੱਲੇ ਸੋਈਏ, ਥੱਲੇ ਤੇ ਪੜਾਸ ਪੈਂਦੀ ਛੱਤ ਤੇ ਸੜੀ ਹੁੰਦੀ।
ਸਾਡੇ ਹੁਣ, ਤਾਂ ਹੀ ਤੇ ਰੂਮ ਚ ਅਸੀਂ ਸੋਂਦੇ ਨੀ ਇੰਨੀ ਪੜਾਸ ਹੁੰਦੀ ਹੈ ਨਾ ਗੱਦੇ ਵੀ ਤੱਪਦੇ ਵੀ ਹੁੰਦੇ ਨੇ।
ਹਾਂ, ਤੇ ਏਸੀ-ਏਸੀ ਦੇ ਨਾਲ ਨਾ ਗੱਦੇ, ਗੁੱਦੇ ਬੈਡ, ਬੁੱਡ ਸਭ ਠੰਡੇ ਹੋ ਜਾਂਦੇ ਨੇ ਕੋਈ ਪਤਾ ਨੀ ਲੱਗਦਾ।
ਹਾਂਜੀ, ਏਤੇ ਹੈ।
ਹਾਂ।
ਹੁਣ ਤੁਸੀਂ ਮੰਨੋਗੇ ਸਾਡਾ ਜਿਵੇ ਨਾ ਦੋ-ਤਿੰਨ ਦਿਨ ਹੋ ਗਏ ਨੇ ਚਾਦਰ ਚੜ੍ਹਦੀ ਨੀ ਸਵੇਰੇ ਕਿਉਂਕਿ ਬਾਹਰ ਸੋਹਨੇ ਆ ਤੇ ਉ ਚਦਰ ਵੀ ਬੀਛੀ ਰਹਿੰਦੀ ਸਾਫ਼ ਸੁਥਰੀ ਸਾਰਾ ਦਿਨ ਵੀ ਥੱਲੇ ਹੀ ਬੈਨਿਆ ਅਸੀ।
ਹਾਂ।
ਤੇ ਬਸ ਉਹ ਵਿਛਾਣ ਦੀ ਵੀ ਲੋੜ ਨੀ ਪੈਂਦੀ ਸਵੇਰੇ।
ਚਲੋ ਅੱਗੋਂ ਤੁਸੀਂ ਵੀ ਲਵਾ ਲਿਆ ਜੇ ਹੁਣ। ਹੁਣ ਤਾਂ ਦੋ ਮਹੀਨੇ ਰਹਿ ਗਏ ਨੇ, ਬਸ ਇੱਕ ਮਹੀਨਾ ਤੇ ਬਰਸਾਤਾਂ ਚ ਲੰਘ ਜਾਣਾ।
ਬਸ, ਪਿਛਲੇ ਸਾਲ ਵੀ ਸੋਚਿਆ ਸੀ।
ਹਾਂ।
ਚਲ, ਥੋੜਾ ਅਪਨਾ ਹਥ ਟਾਈਟ ਹੋ ਗਿਆ ਕਹਿੰਦੇ ਅਗਲੇ ਸਾਲ ਆ ਲਵਾਲਾਂਗੇ।
ਫੇਿਰ ਵੀ ਪੈਸੇ, ਜੇ ਮੰਨ ਲਓ ਡੇਢ ਡਨ ਦਾ ਲਗਵਾਉਂਦੇ ਹਾਂ ਪੈਂਤੀ ਹਜ਼ਾਰ ਰੁਪਇਆ ਅਰਾਮ ਨਾਲ ਲਓ ਇਕੱਤੀ ਹਜ਼ਾਰ ਦਾ ਔ ਏ ਇਨਵੈਟਰ ਹੈ, ਹੁਣ ਤਾਂ ਸਸਤਾ ਹੋਇਆ ਏ ਸੀ। ਪਹਿਲਾਂ ਨਾਲੋਂ ਪੰਜ ਹਜ਼ਾਰ ਸਸਤਾ ਏ ਜਿਵੇਂ ਸਾਡਾ ਵੋਲਟਸ ਦਾ ਪੈਂਤੀ ਹਜ਼ਾਰ ਦਾ ਆਇਆ ਸੀ ਨਾ। ਹੁਣ ਈਕਤੀ ਹਜਾਰ ਦਾ ਹੈ। ਤੇ ਪੰਜ ਹਜ਼ਾਰ ਉੱਤੇ ਲੱਗ ਜਾਂਦਾ ਵੋਲਟਸ ਵਗੈਰਾ ਲਿਆਉਣਾ ਪੈਂਦਾ, ਉਹ ਜਿਹੜਾ ਡਰ ਜਿਹਾ ਉਂਦਾ ਨਾਲ।
ਹਾਂਜੀ-ਹਾਂਜੀ।
ਉਹ ਲਿਆਉਣਾ ਪੈਂਦਾ।
ਉ ਪਾਪਾ ਨੇ ਤੇ ਮਤਲਬ ਪਿਛਲੇ ਸਾਲ ਨਾ ਜਿਵੇਂ ਸੈਕਿੰਡ ਹੈਂਡ ਪਤਾ ਵੀ ਕੀਤਾ ਸੀ। ਤੇ ਬਹੁਤ ਹੀ ਵਧੀਆ ਹੈਗਾ ਸੀ ਮਤਲਬ ਜ਼ਿਆਦਾ ਚੱਲਿਆਦਾ ਵੀ ਨੀ ਸੀ। ਬਸ ਫੇਰ ਉਹ ਪਾਪਾ ਨੇ ਮਤਲਬ ਢਿੱਲ ਛੋੜਤੀਈ ਕੱਲ ਪਰਸੋਂ ਲਿਆਉਦਾ, ਉਹ ਚੁੱਕ ਕੇ ਫੇਰ ਉਹਨੇ ਵੇਚ ਹੀ ਦਿੱਤਾ ਅੱਗੇ।
ਹੋਰ ਕਿਸੇ ਲੈ ਲਿਆ ਹੋਣਾ।
ਹੋਰ
ਅੱਜ ਕੱਲ੍ਹ ਕੌਣ ਛੱਡਦਾ ਚੀਜ਼ਾਂ ਸਸਤੀ ਮਿਲਦਿਆਂ। ਕਈ ਮਜ਼ਬੂਰੀ ਚ' ਵੇਚ ਦਿੰਦੇ ਨੇ।
ਹਾਂ।
ਹੂ ਕੋਈ ਨੀ ਚੱਲ ਅਗਲੇ ਸਾਲ ਹੁਣ ਤਾਂ ਗਰਮੀ ਅੱਧੀ ਗਰਮੀ ਲੰਘ ਗਈ ਹੁਣ ਤੇ ਸਿਆ ਸਿਆਲ 'ਚ ਬੰਦ ਰਹਿੰਦੇ ਨੇ।
ਹਾਂਜੀ।
ਉਹ ਬੰਦਾ ਹੋ ਕੀ ਕਰੇ ਫਿਰ। ਜਾਂ ਤੇ ਆਉਂਦੀ ਹੋਵੇ ਨਾ ਦਸ- ਬਾਰਾਂ ਹਜ਼ਾਰ ਦੀ ਚੀਜ਼ ਫੇਰ ਤਾਂ ਬੰਦਾ ਲਾ ਲੈਂਦਾ। ਇਕੱਠਾ ਚਾਲੀ ਹਜ਼ਾਰ ਰੁਪਇਆ ਪੈਂਤੀ ਚਾਲੀ ਹਜ਼ਾਰ ਰੁਪਇਆ ਲੱਗ ਜਾਂਦਾ।
ਹਾ। ਬੜਾ ਮੁਸ਼ਕਿਲ ਹੈ।
ਇਹਨਾ ਮੁਸ਼ਕਿਲ ਤੇ ਹੋ ਹੀ ਜਾਂਦੀ ਬੇਟਾ।
ਵੈਸੇ ਤਾਂ ਇੰਨੀ ਗਰਮੀ ਲੱਗਦੀ ਨਹੀਂ, ਕਿਉਂਕਿ ਦੁਪਹਿਰੇ ਏਸੀ ਚਲਾ ਲੈਂਦੇ ਹਾਂ ਕਦੀ- ਕਦਾਰ। ਕੁਲਰ। ਫਿਰ ਠੀਕ ਹੀ ਲੱਗਦਾ। ਵੈਸੇ ਇਹ ਤੇ ਹੈ। ਜ- ਹਾਂਜੀ, ਇਹਨਾਂ ਦਾ ਦੋਨਾਂ ਦਾ ਲੱਗਿਆ ਦਾ।
ਅੱਛਾ- ਅੱਛਾ। ਚਲੋ ਕੋਈ ਨਹੀਂ ਤੁਹਾਡਾ ਵੀ ਲੱਗ ਜਾਏਗਾ ਬਾਬਾ ਸ਼੍ਰੀ
ਆਹੋ! ਹਾਂਜੀ, ਕੋਈ ਨੀ।
ਲਾਉਣ ਕਿ ਹੁਜ ਭਾਵੇਂ ਤੁਸੀਂ ਕਿਸਤਾਂ ਤੇ ਲਵਾਉਨਾ ਦੱਸੋ ਕਿਸਤਾਂ 'ਤੇ ਵੀ। ਤਿੰਨ ਹਜ਼ਾਰ ਸਾਰੀ ਕਿਸ਼ਤ ਆਉਂਦੀ ਪੈਂਤੀ ਸੌ, ਤਿੰਨ ਹਜ਼ਾਰ ਮਹੀਨੇ ਦੀ।
ਉਹ ਮਤਲਬ ਆਪਾ ਨੂੰ ਹੈਗਾ ਨਾ ਜਿਵੇਂ ਕਿਸ਼ਤਾਂ ਤੇ, ਤੇ ਲੋਨ ਤੇ ਕੋਈ ਕੰਮ ਨੀ ਕਰਨਾ।
ਅੱਛਾ। ਲੋਨ ਤਾਂ ਕੀ ਹੁੰਦਾ ਜ- ਜੀ ਰਾਮ ਅੱਧੇ ਪੈਸੇ ਭਰਦੋ, ਜਿਵੇਂ ਮੰਨ ਲੋੋ ਦਸ ਕੁ ਹਜ਼ਾਰ ਭਰ ਤਾ। ਬਾਕੀ ਕਿਸ਼ਤਾਂ ਕਰਾਲੀ ਦੀਆਂ ਇਹਦੇ 'ਚ ਕੀ ਆਪ ਵੀ ਕਮਾ ਕੇ ਦੇਣਾ ਉਹਨੇ।
ਬਸ ਜਿਵੇਂ ਸਹੀ ਲੱਗੇਿਆ ਉਹਨਾਂ ਨੂੰ, ਭਾਵੇਂ ਥੋੜਾ ਲੇਟ ਆ ਜੇ।
ਹਾਂ, ਆਪੋ ਆਪਣੀ ਸੋਚ ਹੁੰਦੀ ਹੈ ਤੇ ਸਹੀ ਗੱਲ। ਫਿਰ ਇਂਝ ਹੁੰਦਾ ਵੀ ਇਹ ਇੰਨੇ ਇੰਨੀ ਤਰੀਕ ਨੂੰ ਪੈਸੇ ਤਾਰਨੇ ਨੇ ਉ ਤਾਰਨ ਹੀ ਹੈ।
ਹਾਂਜੀ ਨਾਲੇ ਪਤਾ ਕੀ ਇਹ ਮਤਲਬ ਪਾਪਾ ਦਾ ਵੀ ਨੀ ਨਾ ਹੈਗਾ ਕਿ ਜਿਵੇਂ ਜਾਂ ਤੇ ਦਿਹਾੜੀ ਹੋਏ ਜਾਂ ਫੇਰ ਮਹੀਨੇ ਦੀ ਪੂਰੀ ਹੋਏ ਤਨਖਾਹ। ਕੋਈ ਸ਼ਓਰਟੀ ਨਹੀਂ ਆ ਕਿ ਕੰਮ ਆਏਗਾ, ਨਹੀਂ ਆਏਗਾ, ਅਗਰ ਕੰਮ ਆਇਆ ਵੀ ਹੈ।
ਸਾਰੇ ਦਿਨ ਕਰਦਾ ਹੈ ਨਾ।
ਹਾਂਜੀ, ਇਹ ਮਤਲਬ ਉਹ ਵੀ ਕਦੀ- ਕਦਾ ਰੋਂਦਾ ਨਾ ਜਿਵੇਂ
ਸੀਜ- ਸੀਜਨ ਹੁੰਦਾ।
ਹਾਂ, ਜਿਵੇਂ ਗਰਮੀ ਹੋ ਗਈ ਤਾਂ।
ਹਾਂ। ਚਲੋ ਵਧੀਆ।
ਠੀਕ।
ਹੂ